ਸਸ ਸ਼੍ਰੀ, ਸਤਿ ਸ੍ਰੀ ਕਾਲ ਜੀ। ਵਧੀਆ-ਵਧੀਆ ਤੁਸੀਂ ਦੱਸੋ?
ਬਸ ਵਧੀਆ, ਹੋਰ ਸੁਣਾਓ? ਖਾਣਾ ਖੁਣਾ ਬਣਾ ਲਿਆ।
ਹਾਂਜੀ-ਹਾਂਜੀ ਹੋਰ ਦੱਸੋ, ਕੀ ਕਰਦੇ ਪਏ ਓ?
ਅਸੀਂ ਵੀ ਬਸ ਲੇਟੇ ਹੋਏ ਆ ਹੁਣ। ਥੋੜ੍ਹੀ ਦੇਰ ਮੈਂ ਕੈਆ ਉੱਠ ਕੇ ਚਾਹ ਦਾ ਕੱਪ ਪੀਏ। ਚਾਹ ਦਾ ਬੜੀ ਮੈਂ ਸ਼ੌਕੀਨ ਚਾਹ ਦੀ ਚਾਹ ਦੀ ਮੈਂ ਬੋਤ ਈ ਸ਼ੌਕੀਨ ਆ।
ਵੈਸੇ ਚਾਹ ਅਪਨੇ ਲਈ ਨੁਕਸਾਨ ਦਾਇਕ ਵੀ ਏ।
ਬੜੀ ਜਾਦਾ ਕਰਦੀ ਗੈਸ, ਸੁਣਦੀ ਵੀ ਆ, ਸਮਝਦੀ ਵੀ ਆ ਲੇਕਿਨ ਕੰਟਰੋਲ ਨਈ ਹੁੰਦਾ ਕੋਈ ਹੈ ਈ
ਵਧੀਆ ਜੀ, ਹਾਂਜੀ-ਹਾਂਜੀ ਏਹ ਤਾਂ ਹੈ, ਹੋਰ ਦੱਸੋ ਮੋਬਾਇਲ ਕਿੰਨਾ ਕ ਦੇਖਦੇ ਹੋ, ਜਾਂ ਟੀ ਵੀ ਦੇਖਦੇ ਹੋ ਕਿ ਮੋਬਾਇਲ?
ਮੈਂ ਜਾਦਾ ਮੋਬਾਇਲ ਈ ਵੇਖ ਲੈਂਨੀ ਆ। ਟੀ ਵੀ ਲਗਾਨ ਦਾ ਬੜਾ ਆਲਸ ਹੁੰਦਾ ਐ। ਟੀ ਵੀ ਅੱਜ-ਕੱਲ ਨਾਲ ਜੋ ਵੀ ਚੈਈਨਲ, ਟੀਵੀ ਚੈ ਓਹੀ ਮੋਬਾਈਲ ਚ, ਜਿਵੇਂ ਮੈਂ ਸਵੇਰ ਦੇ ਟਾਈਮ ਨਾ ਗੁਰਬਾਣੀ ਵਿਚਾਰ ਵੇਖਣੀ ਆ ਦਰਬਾਰ ਸਾਬ ਤੋਂ ਤੇ ਓ ਮੈਨੂੰ ਨਾ ਮੋਬਾ ਅ ਟੀ ਵੀ ਲਗਾਣ ਦਾ ਏਨਾ ਆਲਸ ਹੋ ਜਾਂਦਾ ਏ, ਤੇ ਮੈਂ ਆਪਣੇ ਮੋਬਾਇਲ ਤੇ ਈ ਕਰਦੀ ਓ ਆ ਲਾਈਵ ਆ ਜਾਦਾ ਪ੍ਰੋਗਰਾਮ, ਅੱਜ ਦੀ ਡਰੀਕ ਦਾ ਏ ਹਾਂ। ਓ ਬਹੋਤ ਈ ਅੱਛਾ ਲੱਗਦਾ ਕੋਲ ਈ ਕੰਨਾਂ ਦੇ ਅਪਨਾ ਸੁਣ ਲਈ ਦਾ ਨਾਲੇ ਵੇਖ ਲਈ ਦਾ ਅੱਖਾਂ ਨਾਲ। ਅੱਛਾ ਲੱਗਦਾ, ਮੋਬਾਈਲ ਵੇਖੋ ਅ ਕੁਛ ਐਸੀਆਂ ਖ਼ਬਰਾਂ ਹੁੰਦੀਆਂ ਜੇੜੀਆਂ ਓਵੀ ਵੇਖਨੀਆਂ ਪੈ ਜਾਂਦੀਆਂ ਕਈ ਵਾਰੀ ਲਾਈਵ
ਹਾਂਜੀ। ਵੈਸੇ ਦੇਖੋ ਦੇਖਿਆ ਜਾਵੇ ਤਾਂ ਹੈਨਾ ਮੋਬਾਇਲ ਅਪਨੇ ਲਈ ਇੱਕ ਬੋਤ ਵਦੀਆ ਸਾਧਨ ਐਗਾ ਦੇਖੋ ਹੈਨਾ। ਆਪਾਂ ਨੂੰ ਪਤਾ ਲੱਗਦਾ ਰੈਂਦਾ ਕਿ ਕਿਸ ਜਗਾ ਤੇ ਕੀ-ਕੀ ਹੋ ਰਿਆ। ਪਰ ਦੇਖੋ ਓਦੇ ਕਰਕੇ ਆਪਨੀਆਂ ਅੱਖਾਂ ਤੇ ਕਿੰਨਾ ਇਫੈਕਟ ਪੈਂਦਾ।
ਹਾਂ ਏ ਗੱਲ ਹਾਂ ਜਿੱਧਰ ਬੈਨੀਫਿਟ ਐ ਉੱਧਰ ਨੁਕਸਾਨ ਵੀ ਐ।
ਹਾਂਜੀ-ਹਾਂਜੀ ਦੇਖੋ ਅੱਖਾਂ ਤੇ ਵੀ ਇਫੈਕਟ ਪੈਂਦਾ ਫਿਰ ਦੇਖੋ ਆੱਜ ਕੱਲ ਤਾਂ ਨੀ ਕੇ-ਨਿੱਕੇ ਬੱਚਿਆਂ ਦੀ ਨਿਗਾਹ ਘਟਦੀ ਜਾ ਪਈਆ ਹੋਨਾ ਓਨਾਂ ਦੇ ਨਿੱਕੇ ਚ ਹਾਂਜੀ-ਹਾਂਜੀ। ਵੇਖੋ ਟੀ ਵੀ ਕਰਕੇ ਦੇ ਓ ਵੈਸੇ ਵੀ ਆਪਾਂ ਜੇਕਰ ਜਦੋਂ ਘਰ ਵਿੱਚ ਟੀ ਵੀ ਲਵਾਂਦੇ ਸੀਗੇ ਹੈਨਾ ਸਾਰਾ ਘਰ ਦਾ ਪਰਿਵਾਰ ਕੱਠਾ ਬੈਠਦੇ ਕੱਠੇ ਬੈਠਦੇ ਸੀ ਓਨਾਂ ਵੀ ਹਾਂਜੀ-ਹਾਂਜੀ। ਆੱਜ-ਕੱਲ ਤਾਂ ਦੇਖੋ ਫੋਨ ਦੀ ਵਜ੍ਹਾ ਕਰਕੇ ਐਵੇਂ ਦੀ ਕੋਈ ਚੀਜ਼ ਈ ਰਈ ਉਥੇ ਪਰਿਵਾਰ ਕੱਠਾ ਬੈਠ ਕੇ ਬੈਠਦਾ ਹੋਵੇ।
ਛ ਜੇ ਪਰਿਵਾਰ ਕੱਠਾ ਬੈਜੇ ਤੇ ਪਰਿਵਾਰ ਦੀ ਅਲੱਗ-ਅਲੱਗ ਚੁਆਇਸ ਐ ਓਨੇ ਕਾਰਟੂਨ ਵੇਖਨਾ ਬੱਚਿਆਂ ਨੇ ਓਨਾਂ ਨੇ ਓ ਤਾਰਕ ਮ੍ਹੈਤਾ ਵੇਖਨਾ ਐ ਓਨਾਂ ਨੇ ਐ ਵੇਖਨਾ ਐ। ਤੇ ਓਦੇ ਵਿੱ ਚ ਵੀ ਫੇਰ ਬੰਦਾ ਜੇੜਾ ਏਜਡ ਹੁੰਦਾ ਓਨੂੰ ਗੁੱਸਾ ਆਂਦਾ ਕਿ ਮੈਂ ਫਿਰ ਓ ਬੰਦਾ ਫਿਰ ਮੋਬਾਈਲ ਦੇ ਆ ਜਾਂਦਾ ਐ ਤਾਂ ਕਰਕੇ ਬੱ ਚੇਆ ਨਾਲ ਹੁੰਦਾ ਨਾ ਬੱਚਿਆਂ ਦੀ ਜਿੱਦ ਹੁੰਦੀ ਐ।
ਹੋਰ ਦੱਸੋ ਅਖ਼ਬਾਰ ਵਗੈਰਾ ਪੜਦੇ ਓ?
ਅਖ਼ਬਾਰ ਵੀ ਪੜ੍ਹੀ ਦੀ ਏ। ਨਿਊਜ਼ ਪਤਾ ਲੱਗਦੀਆਂ ਏ ਅ ਓੱਥੇ ਕੀ ਹੋ ਰਿਆ, ਇੱਧਰ ਕੀ ਹੋ ਰਿਆ ਏ। ਅਪਨੇ ਸ਼੍ਹੈਰ ਦੀਆਂ ਬੜੀਆਂ ਖ਼ਬਰਾਂ ਪਤਾ ਲੱਗ ਜਾਂਦੀਆਂ ਏ। ਬਈ ਅ ਕੀ ਆੱਜ-ਕੱਲ ਹੋ ਰਿਆ ਐ। ਹੋ ਤੇ ਬੋਤ ਈ ਕੁੱਛ ਰਿਆ ਅਖਬਾਰਾਂ ਨੂੰ ਫੜ ਲਓ ਤੇ ਬਸ ਬੜਾ ਲੱਗਦੈ। ਕਿਸੇ ਵੇਲੇ ਜਿੰਨਾ ਬੱਚਿਆਂ ਨਾਲ ਗਲਤ ਕੰਮ ਹੁੰਦੇ ਨੇ ਜਾਂ ਗਲਤ ਚੋਰੀਆਂ ਹੋ ਜਾਂਦੀਆਂ ਏ, ਨਜਾਇਜ਼ ਫੈਦਾ ਉਠਾਂਦੇ ਨੇ ਬੜਾ ਓਦੇ ਵੇ ਹਾਂ ਓਦੇ ਵਿੱਚ ਏ ਵੇ ਅਸਲੀ ਬੰਦੇ ਨੂੰ ਤੇ ਕਰ ਨੀ ਸਕਦੇ ਕਾਬੂ ਬੇਦੋਸ਼ੀਆਂ ਨੂੰ ਫੜ ਲੈਂਦੇ ਨੇ
ਹਾਂਜੀ-ਹਾਂਜੀ। ਅਖ਼ਬਾਰ ਪੜਨ ਨਾਲ ਦੇਖੋ ਵੈਸੇ ਤਾਂ ਇੱਕ ਗੱਲ ਤਾਂ ਹੈ ਜਦੋਂ ਆਪਾਂ ਅਖ਼ਬਾਰ ਪੜਦੇ ਆ ਤੁਆਨੁੰ ਨਵੀਆਂ-ਨਵੀਆਂ ਚੀਜ਼ਾਂ ਪਤੀਆਂ ਚੱਲਦੀਆਂ ਦੇਖੋ ਅਖ਼ਬਾਰ ਵਿੱਚ ਕਿੰਨੀਆਂ ਮਨੋਰੰਜਕ ਚੀਜ਼ਾਂ ਹੁੰਦੀਆਂ ਵੇਖੋ ਪੰਜਾਬੀ ਰਸਾਲੇ ਵਗੈਰਾ ਬੋਹਤ
ਟਿਪਸ ਲਿਖੀਆਂ ਹੁੰਦੀਆਂ ਐ, ਕਈ ਟਿਪਸ ਹੁੰਦੀਆਂ ਐ ਫੇਸ ਵਾਸਤੇ ਕਈ ਕੋਸ਼ਚਨ ਵੀ ਹੁੰਦੇ ਨੇ ਕਈ ਲੋਕ ਜਿੱਤਦੇ ਨੇ ਓ।
ਹਾਂਜੀ-ਹਾਂਜੀ।
ਹੂੰ।
ਕਿੰਨਾ ਕੁਛ ਦੇਖੋ ਆਉਂਦਾ ਅਖਬਾਰ ਵਿੱਚ ਹਨਾ ਆਪਾਂ ਨੂੰ ਕਿੰਨਾ ਕੁਛ ਪਤਾ ਚੱਲਦਾ ਦੇਖੋ ਚੁਟਕਲੇ ਕਿੰਨੇ ਹੁੰਦੇ ਆ ਪਹਿਲੀ ਗੱਲ ਤਾਂ
ਹਾਂ ਪਹੇਲੀਆਂ ਚੁਟਕਲੇ ਬੜਾ ਉਹ ਵੀ ਹੁੰਦੇ ਨੇ ਜਿਵੇਂ ਹੁਣ ਕੋਈ ਜੋਬ ਨਿਕਲ ਰਹੀ ਹੈ ਕੋਈ ਫਾਰਮ ਨਿਕਲ ਰਿਆ ਏ ਬਈ ਕਿਸੇ ਵੈਕੈਂਸੀ ਦਾ ਉਹ ਪਤਾ ਚੱਲਦਾ ਹੈ ਤੇ ਕਈ ਵਾਰੀ ਹਾਂ, ਕਈ ਵਾਰੀ ਬੰਦੇ ਨੂੰ ਅਚਾਨਕ ਹੀ ਉਹ ਚੀਜ਼ ਚਾਹੀਦੀ ਹੁੰਦੀ ਏ ਤੇ ਉਹ ਮਿਲ ਜਾਂਦੀ ਹੈ। ਇਹ ਵੀ ਨੌਲੇਜ ਏ ਅਖਬਾਰ ਵੀ ਇੱਕ ਬੰਦਾ ਸਾਥੀ ਹੁੰਦਾ, ਇੱਕ ਤਰ੍ਹਾਂ ਅਖਬਾਰ ਦਾ ਵੀ ਇੱਕ ਹਾਂ, ਬੜਾ ਵੱਡਾ
ਕਈ ਵਾਰ ਆਪਾਂ ਨੂੰ ਕੋਈ ਚੀਜ਼ ਦਾ ਨਹੀਂ ਪਤਾ ਲੱਗਦਾ ਵੀ ਕਿੱਥੇ ਕੀ ਹੋ ਰਿਹਾ ਅਖਬਾਰ ਤੇ ਅਖ਼ਬਾਰ ਕਰਕੇ ਦੇਖੋ ਸਾਰਾ ਕੁੱਝ ਆਪਾਂ ਨੂੰ ਪਤਾ ਲੱਗਦਾ ਰਹਿੰਦਾ, ਕਿ ਰੋਜ਼ ਜ਼ਿੰਦਗੀ ਵਿੱਚ ਕੀ ਹੋ ਰਿਆ
ਹਾਂ ਕਈ ਵਾਰੀ ਆਪਣੇ ਸ਼ਹਿਰੀ ਸੜਕ ਤੇ, ਚੌਂਕ ਤੇ ਕੁਛ ਹੁੰਦਾ ਹੈ, ਤੇ ਸਾਨੂੰ ਲੋਕਾਂ ਨੂੰ ਪਤਾ ਨੀ ਲੱਗਦਾ ਤੇ ਸਵੇਰੇ ਹੀ ਤੁਸੀਂ ਅਖ਼ਬਾਰ ਆਇਆ ਤੇ ਸਭ ਤੋਂ ਪਹਿਲੇ ਉਹ ਉੱਪਰ ਹੀ ਹੈਸੀਏ ਦਾ ਹੋਏਗਾ ਬਈ ਆਂ, ਤੁਹਾਡੇ ਸ਼ਹਿਰ ਵਿੱਚ ਇਹ ਹੋ ਗਿਆ ਤੇ ਸਾਨੂੰ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਹੈ, ਕਈ ਵਾਰੀ ਹੁਣ ਚੋਰੀ ਕਈ ਵਾਰੀ ਹੋ ਜਾਂਦੀ ਏ ਅਗਲੇ- ਪਿਛਲੇ ਮੁਹੱਲੇ ਵਿੱਚ ਸਾਨੂੰ ਲੋਕਾਂ ਨੂੰ ਕੀ ਪਤਾ, ਤੇ ਆ ਜਦੋਂ ਅਖ਼ਬਾਰ ਚ ਕਹਿੰਦਾ ਹਾਏ ਫਿਰ ਉਸ ਲੇ ਕਹਿੰਦਾ ਹਾਏ! ਸਾਡੇ ਕੰਧ ਦੇ ਪਿੱਛੇ ਚੋਰੀ ਹੋ ਗਏ
ਹਾਂਜੀ।
ਸਾਨੂੰ ਪਤਾ ਹੀ ਨਹੀਂ ਲੱਗਿਆ, ਇੰਝ ਦਾ ਬੜਾ ਹੈ ਫਾਇਦੇ ਤਾਂ ਬੜੇ ਨੇ, ਅਖ਼ਬਾਰ ਦੇ ਫਾਇਦੇ ਬੜੇ ਨੇ। ਹਰ ਇੱਕ ਅਖ਼ਬਾਰ ਦੇ ਤਾਂ ਫਿਰ ਫ਼ਾਇਦੇ ਹੀ ਫ਼ਾਇਦੇ ਨੇ। ਅਜੇ ਟੈਲੀਫੋਨ ਇਹਨਾਂ ਦੇ ਤੇ ਨੁਕਸਾਨ ਵੀ ਬੜੇ ਨੇ
ਹਾਂਜੀ‌।
ਮੋਬਾਇਲ ਦੇ ਤੇ ਫਿਰ ਹਜੇ ਨੁਕਸਾਨ ਵੀ ਹੈ, ਨਾਲ ਜ਼ਿਆਦਾ ਦੇਰ ਬੱਚੇ ਮੋਬਾਈਲ ਵੇਖਦੇ ਨੇ ਜਿਆਦਾ ਦੇਰ ਬੱਚੇ ਸੁਣਦੇ ਨੇ, ਕਹਿੰਦੇ ਜਿਆਦਾ ਸੁਣਨਾ ਵੀ ਗ਼ਲਤ ਐ
ਹਾਂਜੀ-ਹਾਂਜੀ।
ਤੇ ਜ਼ਿਆਦਾ ਵੇਖਣਾ ਵੀ ਗ਼ਲਤ ਹੈ।
ਦੇਖੋ ਜੇਕਰ ਆਪਾਂ ਜ਼ਿਆਦਾ ਵੇਖਦੇ ਹਾਂ, ਆਪਣੀ ਨਿਗਾਹ ਤੇ ਸਿੱਧਾ ਇਫੈਕਟ ਜਾਂ ਦਾ ਸਿਰ ਪੈਂਦਾ ਫਿਰ ਜੇਕਰ ਆਪਾਂ ਕੰਨਾਂ ਚ ਹੈਡਫੋਨ ਲਾਈ ਰੱਖਦੇ, ਅੱਜ- ਕੱਲ੍ਹ ਦੇ ਬੱਚੇ ਦੇਖੋ ਕੰਨਾਂ ਤੇ ਇਫੈਕਟ ਜਾਂਦਾ, ਕੰਨਾਂ ਤੇ ਅਸਰ ਪੈਦਾ, ਸੁਣਨ ਸ਼ਕਤੀ ਆਪਣੀ ਕਿਨੀ ਘੱਟ ਜਾਂਦੀ ਆ।
ਹੂੰ ਹੂੰ ਉਹ ਵੀ ਗੱਲ ਏ ਕੰਨਾਂ ਦੇ ਵਿੱਚ ਲਗਾ ਕੇ, ਹੁਣ ਬੱਚੇ ਬਾਈਕਾਂ ਚਲਾਉਂਦੇ ਨੇ ਕਾਰਾਂ ਚਲਾਉਂਦੇ, ਪਿੱਛੇ ਵਾਲਾ ਹੋਰਨ ਮਾਰੀ ਜਾਂਦਾ, ਉਹਨੂੰ ਕੋਈ ਪਤਾ ਹੀ ਨਹੀਂ ਗਾ
ਹਾਂਜੀ-ਹਾਂਜੀ। ਇਹ ਤਾਂ ਹੈ
ਉਹ ਬਹੁਤ ਜਿਆਦਾ ਨੁਕਸਾਨ ਐ, ਜਿਹੜੇ ਅ ਬੱਚੇ ਬਾਈਕਾਂ ਦੇ ਖ਼ਾਸ ਕਰਕੇ ਉਹ ਵੇਖਦੇ ਨੀ, ਉਹਨਾਂ ਨੂੰ ਸੁਣਦਾ ਹੀ ਨਹੀਂ ਗਾ, ਤੇ ਬੰਦਾ ਪਿਛਲਾ ਚਾਹੇ ਜਿਸ ਤਰ੍ਹਾਂ ਮਰਜੀ ਪਿਆ ਰਵੇ, ਕੁਛ ਹੋ ਜਾਵੇ, ਉਹਨੂੰ ਨੁਕਸਾਨ ਹੋ ਜਾਏ
ਹਾਂਜੀ- ਹਾਂਜੀ।
ਰਾਹ ਨੀ ਦੇਣਗੇ ਸੜਕ ਤੇ ਬੜੇ ਅਸਲਾਂ ਦੇ ਨੇ ਬੱਚੇ, ਬੱਚੇ ਬਹੁਤ ਅੱਜ-ਕੱਲ ਕੁਛ ਬੱਚੇ ਤੇ ਬੜੇ ਸਿਆਣੇ ਬੜੇ ਉਹ ਹੈਗੇ ਨੇ, ਬੱਚਿਆਂ ਨੇ ਬਸ ਬੱਚਿਆਂ ਨੂੰ ਮਾਂ ਪਿਓ ਨੇ ਤੇ ਲੈਤਾ, ਵਾਈਕਲ ਲੈਤਾ ਚਲੋ ਲੈਤਾ ਤੁਸੀਂ ਜੂਸ ਕਰੋ, ਕਰੋ ਜਿਹੜੇ ਕੰਮ ਨੇ, ਔਰ ਅਵਾਰਾ ਗਰਦੀ ਮੋਬਾਇਲ ਲਗਾ ਕੇ ਤੇ ਬੱਚੇ ਸੜਕਾਂ ਤੇ ਘੁੰਮਦੇ ਪਏ ਨੇ ਮੋਬਾਈਲ ਤੇ ਕੰਨਾ ਮੋਬਾਇਲ ਤੇ ਜੇਬ ਚ ਪਾਇਆ ਦਾ ਈਅਰਫੋਨ ਆਪਣੇ ਲਗਾਏ ਦੇ ਨੇ ਨਾਲ ਗੱਲਾਂ ਕਰੀ ਜਾਂਦੇ ਨੇ, ਸਭ ਦਾ ਇਹੀ ਹਾਲ ਐ। ਸਭ ਬੱਚਿਆਂ ਦਾ ਯੰਗ ਬੱਚੇ ਜਿਹੜੀ ਯੰਗ ਜਨਰੇਸ਼ਨ ਐ ਨਾ ਇਹਨਾਂ ਪਰ ਐਤੇ ਤੁਸੀਂ ਗੱਲ ਈ ਨਾ ਕਰੋ। ਇਹਨਾਂ ਨੂੰ ਤੇ ਮੋਬਾਈਲ ਤੇ ਇੱਕ ਇਹ ਦੋ ਹੋਣੇ ਚਾਹੀਦੇ ਨੇ,
ਹਾਂਜੀ-ਹਾਂਜੀ ਦੇਖੋ ਹੁਣ ਮੋਬਾਇਲ, ਹਾਂਜੀ-ਹਾਂਜੀ।
ਹੂੰ,
ਮੋਬਾਇਲ ਕਰਕੇ ਵੈਸੇ ਈ ਦੇਖੋ ਹਨਾ ਕਿੰਨਾ ਅਸਰ ਪੈਂਦਾ ਬੱਚੇ ਦੀ ਸਭ ਤੋਂ ਵੱਧ ਤਾਂ ਮਾਨਸਿਕ ਸ ਸਥਿਤੀ ਤੇ ਅਸਰ ਪੈਂਦਾ ਵਾ
ਜਿਵੇਂ ਬੱਚਾ ਜਿਹੜਾ
ਕਹਿੰਦੇ ਇਹਦੀ ਵਾਈਬ੍ਰੇਸ਼ਨ ਬੜੀ, ਬੜੀ ਹਾਂ। ਉਹੀ ਇਹਦੀ ਵਾਈਬ੍ਰੇਸ਼ਨ ਜਿਹੜੀ ਐ ਨਾਂ ਹੂੰ, ਮੈਂ ਕਿਹਾ ਇਹਨਾਂ ਦੀ ਵਾਈਬ੍ਰੇਸ਼ਨ ਜਿਹੜੀ ਐ ਨਾ ਮੋਬਾਇਲ ਦੀ ਕਹਿੰਦੀ। ਰੇਂਜ ਬੜੀ ਹੁੰਦੀ ਐ। ਜਿਹੜੀ ਸਾਡੇ ਹਾਰਟ ਤੇ ਇਫੈਕਟ ਕਰਦੀ ਐ।
ਹਾਂਜੀ ਹਾਂਜੀ,
ਬਹੁਤ ਇਹਦੀ, ਵਾਈ ਮੋਬਾਈਲ ਦੀ ਰੇਂਜ ਜਿਹੜੀ ਐ ਬਹੁਤ ਹੁੰਦੀ ਐ।
ਹਾਂਜੀ,
ਬਹੁਤ ਜਾਦਾ, ਜਿਦੇ ਨਾਲ ਮਤਲਬ ਕੋਲ ਵੀ ਰੱਖ ਕੇ ਸੋਣਾ ਬੜਾ ਨੁਕਸਾਨ ਐ ਇਹਨੂੰ ਜਦੋਂ ਰਾਤੀ ਸੋਣਾ ਵੀ ਐ ਆਪਣੇ ਕਿਸੀ ਸਾਈਡ ਤੇ ਟੇਬਲ ਤੇ ਰੱਖ ਕੇ ਸੋਣਾ। ਕਈ ਲੋਕ ਸਰਾਹਣੇ ਥੱਲੇ ਰੱਖ ਲੈਂਦੇ ਸਰਾਣੇ ਦੇ ਨਾਲ ਈ ਰੱਖ ਲੈਂਦੇ ਮੋਬਾਈਲ ਨੂੰ ਕੋਈ ਬੈਲ ਵਜੇ ਵੀ ਸੁਣਨਾ ਇਹ ਗ਼ਲਤ ਗੱਲ ਐ। ਮੋਬਾਈਲ ਨੂੰ ਵੀ ਵੇਖਣਾ ਜਾਂ ਜੋ ਵੀ ਸੁਣਨਾ ਇਹਨੂੰ ਜਦੋਂ ਰਾਤ ਨੂੰ ਸੌਣ ਲੱਗੇ ਓ, ਫੇਰ ਤੁਸੀਂ ਇਹਨੂੰ ਦੂਰ ਰੱਖੋ। ਸਾਵਧਾਨੀਆਂ ਵੀ ਹੈਗੀਆਂ, ਪਰ ਜੇ ਕੋਈ ਅਪਣਾਏ
ਤੁਸੀ ਸੁਣਾਓ?
ਹੋਰ ਦੱਸੋ ਕਿਤਾਬਾਂ ਵਗੈਰਾ ਪੜ੍ਹਦੇ ਔ?
ਕਿਤਾਬਾਂ ਨੇ ਕਿਤਾਬਾਂ ਮੈਂ ਨੀ ਪੜ੍ਹਦੀ। ਕਿਤਾਬਾਂ ਮੈਂ ਸਿਰਫ਼ ਆਪਣੇ ਅ ਗੁਟਕਾ ਸਾਹਿਬ ਵੀ ਪੜ੍ਹਦੀ ਆ। ਜਿਵੇਂ ਆਪਣੇ ਗੁਰਬਾਣੀ ਪੜ੍ਹ ਲਈ ਥੋੜ੍ਹੀ ਹਾਂ ਉਹ ਪੜ੍ਹਦੀਆਂ ਵੈਸੇ ਤੇ ਜਿਹੜੀ ਆਮ ਬੁੱਕਸ ਹੁੰਦੀਆਂ ਜਿਹੜੀਆਂ ਕੋਈ ਲਿਖੀਆਂ ਹੋਈਆਂ ਹੁੰਦੀਆਂ ਉਹ ਨੀ ਮੈਂ ਪੜ੍ਹਦੀ, ਕਿਉਂਕਿ ਆਪਣੇ ਕੋਲ ਇਹੀ ਲਿਟਰੇਚਰ ਬੜੇ ਹੈਗੇ ਨੇ। ਅ ਮਤਲਬ ਸੁਖਮਨੀ ਸਾਹਿਬ ਦਾ ਹੋ ਗਿਆ ਗੁਰਮਤ ਹਾਂ ਐ ਵਾਲੇ ਹੋ ਗਏ ਬੜੀਆਂ ਬੁੱਕਸ ਬਹੁਤ ਜਿਆਦਾ ਐ ਸ਼ੇਖ ਫਰੀਦ ਜੀ ਦੇ ਸਕੂਲ ਲੋਕ ਪੜ੍ਹਨੇ ਨੇ
ਹਾਂਜੀ, ਹਾਂਜੀ ਵੈਸੇ ਵੀ ਦੇਖੋ ਜੇਕਰ ਅਸੀਂ ਹਨਾ ਆਪਣੇ ਮਤਲਬ ਕਿ ਸਿੱਖ ਇਤਿਹਾਸ ਨਾਲ ਜੁੜੀਆਂ ਕਿਤਾਬਾਂ ਪੜ੍ਹਦੇ ਓ ਉਨਾਂ ਨਾਲ ਆਪਣੇ ਦਿਲ ਚ ਮਨ ਚ ਕਿੰਨੀ ਸ਼ਾਂਤੀ ਆਪਾਂ ਨੂੰ ਸ਼ਾਂਤੀ ਮਿਲਦੀ ਆ, ਹਾਂਜੀ ਆਪਣਾ ਦ ਦਿਮਾਗ ਵੀ ਕਿਸੇ ਗਲਤ ਕੰਮਾਂ ਵੱਲ ਨੀ ਜਾਂਦਾ
ਚਾਹੇ ਇੱਕ ਕਿਨਕਾ ਹੀ ਮਿਲੇ ਮਿਲਦੀ ਤੇ ਹੈ ਨਾ ਮੋਬਾਇਲ ਵੇਖਣ ਨਾਲ ਕੀ ਮਿਲਣਾ ਐ, ਮੋਬਾਇਲ ਵੇਖਣ ਨਾਲ ਤੇ ਬਸ ਅ ਇੱਕ ਜੇ ਤੁਸੀਂ ਬਟਨ ਦਬਾਓ ਪਤਾ ਹੀ ਨੀਂ ਕਿਹੜੇ-ਕਿਹੜੇ ਮੀਡੀਆ ਤੇ ਕੀ ਕੁਛ ਆ ਜਾਂਦਾ ਏ ਸਗੋਂ ਮੂਡ ਖਰਾਬ ਹੋ ਜਾਂਦਾ ਏ ਕਈ ਬਾਰੀ ਤੇ
ਹਾਂਜੀ
ਨੇ ਕਈ ਮਤਲਬ ਵੈਸੇ ਹੀ ਮੀਡੀਆ ਚ ਬਦਨਾਮ ਕਰਨ ਲਈ ਮੀਡੀਆ ਚ ਪਾ ਦਿੰਦੇ ਆ ਅਗਲੇ ਨੂੰ ਇੱਜ਼ਤਦਾਰ ਬੰਦੇ ਦਾ ਵੀ ਨਹੀਂ ਪਤਾ, ਹਾਂਜੀ।
ਚਲੋ ਠੀਕ ਐ ਜੀ ਬਾਦ ਵਿੱਚ ਗੱਲ ਕਰਦੇ
ਚਲੋ ਠੀਕ ਐ ਚਲੋ ਫਿਰ ਕਰਾਂਗੇ ਠੀਕ ਐ ਜੀ ਓਕੇ ਬਾਏ ਸਤਿ ਸ਼੍ਰੀ ਕਾਲ। ਸਤਿ ਸ਼੍ਰੀ ਕਾਲ।